ਜੀ।
ਹੈਲੋ ਸਸ ਸੀ ਕਾਲ ਜੀ।
ਸਸ ਸੀ ਕਾਲ ਜੀ।
ਕੀ ਹਾਲ ਚਾਲ ਐ?
ਵਧੀਆ ਜੀ ਵਧੀਆ, ਤੁਸੀਂ ਦੱਸੋ?
ਆਪਣੇ ਬਹੁਤ ਵਧੀਆ ਜੀ, ਫੈਮਿਲੀ ਚ ਸਾਰੇ ਕਿਵੇਂ ਨੇ?
ਵਧੀਆ ਜੀ ਵਧੀਆ ਚੜ੍ਹਦੀ ਕਲਾ ਆ, ਤੁਹਾਡੇ ਕਿਵੇਂ ਨੇ ਸਾਰੇ? ਹਾਂਜੀ, ਹੋਰ ਕੀ ਕਰਦੇ? ਅੱਛਾ ਜੀ।
ਹਾਂਜੀ ਹਾਂਜੀ ਬੋਲੋ ਬੋਲੋ।
ਹਾਂਜੀ ਪਰਿਵਾਰ ਦੇ ਬਾਰੇ ਤੁਹਾਡਾ ਕੀ ਵਿਚਾਰ ਐ?
ਬਸ ਵਧੀਆ ਸਾਰੇ ਆਪਣੇ ਆਪਣੇ ਕੰਮ ਤੇ ਲੱਗੇ ਨੇ, ਮੈਨੂੰ ਜੋ ਕੰਮ ਬਖਸ਼ੇ ਨੇ ਰੱਬ, ਹਾਂਜੀ। ਵਧੀਆ ਵਧੀਆ ਤੁਹਾਡੀ ਫੈਮਲੀ ਚ ਕੌਣ ਕੌਣ?
ਦੇਖੋ ਜੀ ਅਹ ਮੇਰੇ ਹਿਸਾਬ ਨਾਲ ਪਰਿਵਾਰ ਦਾ ਹੋਣਾ ਬਹੁਤ ਜ਼ਰੂਰੀ ਐ। ਠੀਕ ਆ ਕਿ ਨੀ। ਪਰਿਵਾਰ ਦੇ ਵਿੱਚ ਜਿਹੜਾ ਜਿਹੜਾ ਇਨਸਾਨ ਐ ਇੱਕ ਇਨਸਾਨ ਪਰਿ ਪਰਿਵਾਰ ਚ ਹੀ ਠੀਕ ਐ। ਜਿਹਦੇ ਨਾਲ ਆਪਣੇ ਸੰਸਕਾਰ ਮਿਲਦੇ ਨੇ, ਰੀਤ-ਰਿਵਾਜਾਂ ਬਾਰੇ ਉਹਨਾਂ ਦਾ ਪਤਾ ਲੱਗਦਾ।
ਹਾਂਜੀ ਹਾਂਜੀ।
ਠੀਕ ਐ ਜੀ, ਇਸ ਕਰਕੇ ਫੈਮਿਲੀ ਦਾ ਪਰਿਵਾਰ ਦਾ ਹੋਣਾ ਵੀ ਬਹੁਤ ਜ਼ਰੂਰੀ ਐ। ਕਿਉਂਕਿ ਪਰਿਵਾਰ ਹੀ ਉਹ ਮੁੱਢ ਜੀਵਨ ਹੈ, ਜਿਹਦੇ ਤੋਂ ਸ਼ੁਰੂਆਤ ਕਰਦਾ ਹੈ, ਜਿਹਦੇ ਵਿੱਚ ਉਹਨੂੰ ਆਪਣੇ ਸਾਰਿਆਂ ਦਾ ਪਿਆਰ ਮਿਲਦਾ ਜਿਵੇਂ ਦਾਦਾ-ਦਾਦੀ, ਮੰਮੀ-ਪਾਪਾ, ਚਾਚਾ-ਚਾਚੀ। ਸਾਰਿਆਂ ਦਾ ਪਿਆਰ ਉਹਨੂੰ ਉੱਥੇ ਹੀ ਮਿਲਦਾ ਹੈ
ਹਾਂਜੀ- ਹਾਂਜੀ। ਹਾਂ ਐ ਤੇ ਹੈ ਇੱਕ ਫੈਮ ਫੈਮਲੀ ਕਰਕੇ ਫੈਸਵਲ ਜੋ ਵੀ ਫੈਸਵਲ ਆਏ ਮਤਲਬ ਤਿਉਹਾਰ ਆਂਦਾ ਉਹੀ ਫੈਮਿਲੀ ਕਰਕੇ ਉਹਦੀ ਰੋਣਕ
ਠੀਕ ਹੈ
ਜਿਵੇਂ ਕੁਛ ਫੈਮਲੀ ਹੁੰਦੀਆਂ ਹੈ ਜਿਹਨਾਂ ਦੇ ਘਰ ਦੇ ਬਾਹਰ ਰਹਿੰਦੇ ਨੇ, ਫਿਰ ਉਹਨਾਂ ਦੇ ਘਰ ਰੌਣਕ ਨਹੀਂ ਬਣਦੀ, ਜਿਵੇਂ ਕੋਈ ਤਿਉਹਾਰ ਆ ਜਾਵੇ।
ਬਿਲਕੁਲ ਜੀ ਬਿਲਕੁਲ ਦੇਖੋ ਜੀ, ਪਰਿਵਾਰ ਵੀ ਅੱਜ- ਕੱਲ੍ਹ ਦੋ ਤਰ੍ਹਾਂ ਦੇ ਹੋ ਗਏ, ਦੋ ਤਰ੍ਹਾਂ ਦੇ ਨੇ ਇੱਕ ਹੈ ਜੀ ਅਹ ਜੁਆਇੰਟ ਫੈਮਿਲੀ, ਜਿਹਦੇ ਵਿੱਚ ਸਾਡੇ ਦਾਦਾ- ਦਾਦੀ, ਨਾਨਾ- ਨਾਨੀ, ਚਾਚਾ- ਚਾਚੀ ਸਾਰੇ ਆਂਦੇ ਨੇ ਠੀਕ ਐ ਇੱਕ ਹੁੰਦੀ ਹੈ ਜਿਹਦੇ ਵਿੱਚ ਇੱਕ ਹੁੰਦਾ ਨਿਊਕਲੀਅਰ ਫੈਮਿਲੀ, ਜਿਹਦੇ ਵਿੱਚ ਮੰਮੀ ਪਾਪਾ ਤੇ ਬੱਚੇ ਹੀ ਹੁੰਦੇ ਨੇ। ਦੇਖੋ ਜਿਹੜੀ ਜੁਆਇੰਟ ਫੈਮਿਲੀ ਹੁੰਦੀ ਹੈ ਉਹਨੂੰ ਸਭ ਤੋਂ ਉੱਚਾ ਮੰਨਿਆ ਜਾਂਦਾ ਐ, ਿਉਂਕਿ ਉਹਦੇ ਵਿੱਚ ਜਿਹੜਾ ਇੱਕ ਬੱਚਾ ਹੁੰਦਾ ਹੈ ਉਹ ਉੱਥੇ ਦੇ ਰੀਤੀ ਰਿਵਾਜ ਨੂੰ ਫੋਲੋ ਕਰਦਾ ਐ, ਓਥੇ ਸਿੱਖਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਬੱਚਾ ਸਕੂਲ ਤਾਂ ਬਾਦ ਚ ਸਿੱਖਦਾ ਐ, ਪਹਿਲਾਂ ਤਾਂ ਆਪਣੇ ਘਰੋਂ ਹੀ ਸਿੱਖਦਾ ਐ, ਉਹਨੂੰ ਆਪਣੇ ਦਾਦਾ -ਦਾਦੀ ਦਾ ਪਿਆਰ ਮਿਲੇ, ਸੰਸਕਾਰ ਉੱਥੋਂ ਹੀ ਸਿੱਖਣ ਨੂੰ ਮਿਲਦਾ ਉਨੂੰ ਆਪਣੇ ਸੰਸਕਾਰ ਉੱਥੋਂ ਹੀ ਸਿੱਖਣ ਨੂੰ ਮਿਲਦੇ ਆ
ਹਾਂਜੀ -ਹਾਂਜੀ ਕਿਉਂਕਿ ਘਰ ਚ ਜੋ ਬੰਦਾ ਵੱਡਾ ਹੋਏਗਾ, ਓ ਦੱਸੇਗਾ ਉਹ ਨੂੰ ਰੀਤੀ ਰਿਵਾਜ ਕਿਵੇਂ ਤੁਡੇ
ਹਾਂਜੀ -ਹਾਂਜੀ ਜੇ ਆਪਣੀ, ਹਾਂਜੀ -ਹਾਂਜੀ ਬਿਲਕੁਲ ਜੀ ਜੇ ਆਪਾਂ ਨਿਊਕਲੀਅਰ ਫੈਮਿਲੀ ਚ ਰਹਿੰਦੇ ਹਾਂ ਸਾਨੂੰ ਪਤਾ ਹੀ ਨੀ ਜੀ ਸਾਡੇ ਰਿਸ਼ਤੇਦਾਰ ਕੌਣ ਹੈ ਸਾਡੇ ਰੀਤੀ ਰਿਵਾਜ ਕੀ ਹੈ, ਕੀ ਨਹੀਂ, ਸਾਨੂੰ ਕਿਵੇਂ ਪਤਾ ਲੱਗੇਗਾ?
ਹਾਂਜੀ, ਹੁਣ ਜਿਵੇਂ ਕੋਈੇ ਕੋਈ ਸਿੱਖ ਫੈਮਲੀ ਚ ਹੋਇਆ ਬੱਚਾ, ਉਹਨੂੰ -ਉਹਨੂੰ ਦ ਬ ਤੇਰਾ ਇਤਿਹਾਸ ਹੈ ਤੇਰਾ ਇਤਿਹਾਸ ਐ, ਤੇਰੇ ਗੁਰੂ ਐ, ਮਤਲਬ ਉਹਨੂੰ ਹਾਂਜੀ, ਜੋੜਨਾ ਪੈਂਦਾ ਆਪਣੇ ਗੁਰੂ, ਤਾਂ ਜਾ ਕੇ ਉਹਦੇ ਦਿਮਾਗ ਚ
ਬਿਲਕੁਲ ਜੀ, ਬਿਲਕੁਲ-ਬਿਲਕੁਲ। ਦੇਖੋ, ਜੀ ਜੇ ਆਪਾਂ ਜੁਆਇੰਟ ਫੈਮਿਲੀ ਚ ਰਹਿੰਦੇ ਸਾਨੂੰ ਉਹਦਾ ਸੁੱਖ ਹੀ ਸੁੱਖ ਏ ਜਿਵੇਂ ਕਿ ਦੇਖੋ, ਪਰਿਵਾਰ ਦੇ ਵਿੱਚ ਜਦੋਂ ਅਸੀਂ ਰਹਿੰਨੇ ਆਂ ਸਾਰੇ ਕੰਮ ਹੱਥੋਂ-ਹੱਥ ਹੀ ਹੋ ਜਾਂਦੇ ਨੇ ਠੀਕ ਐ, ਜੇ ਪਰਿਵਾਰ ਦੇ ਇੱਕ ਬੰਦੇ ਨੂੰ ਥੋੜ੍ਹੀ ਤਕਲੀਫ਼ ਹੋਵੇ, ਬਿਮਾਰ ਪੈ ਜਾਂਦਾ ਤੇ ਸਾਰੇ-ਸਾਰੇ ਪਰਿਵਾਰ ਨੂੰ ਟੈਂਨਸ਼ਨ ਪੈਂ ਜਾਂਦੀ, ਸਾਰੇ ਰਲ-ਮਿਲ ਕੇ ਉਹਦੀ ਉਹਦੀ ਦੇਖਬਾਲ ਕਰਦੇ ਨੇ। ਉਹਦਾ ਖਿਆਲ ਇੱਦਾਂ ਕਿ ਤੁਹਾਨੂੰ ਦਿਨ ਕਿ ਚੱਲ ਠੀਕ ਹੋ ਜਾਂਦਾ, ਜੇ ਤੁਸੀਂ ਤੁਸੀ ਰਹੋਂਗੇ ਕੱਲੇ, ਫਿਰ ਤੁਹਾਡਾ ਧਿਆਨ ਕਿੰਨੇ ਰੱਖਣਾ, ਜੇ ਤੁਹਾਨੂੰ ਕੋਈ ਅ ਤੁਸੀਂ ਬਿਮਾਰ ਹੋ ਗਏ, ਤੁਹਾਡੇ ਤੋਂ ਕੋਈ ਮੁਸੀਬਤ ਆ ਗਈ ਤੇ ਉਹਦਾ ਹੱਲ ਵੀ ਕਹਿੰਦੇ ਨਾ, ਇਕੱਠੀਆਂ ਦੇ ਨਾਲ ਹੀ ਹੱਲ ਨਿਕਲਦਾ ਕੱਲਿਆਂ ਦਾ ਤਾਂ ਕੋਈ ਹ, ਕੋਈ ਹੱਲ ਨੀ ਨਿਕਲਦਾ।
ਹਾਂਜੀ-ਹਾਂਜੀ, ਹਾਂਜੀ। ਹਾਂਜੀ ਐ ਤੇ ਹੈਗਾ।
ਪਰਿਵਾਰ ਦਾ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਹੈ, ਇਕ ਮਨੁੱਖੀ ਜੀਵਨ' ਚ।
ਹਾਂਜੀ, ਇਹ ਤੇ ਐ, ਮਾਂ-ਪਿਓ ਦਾ ਹੀ ਬਹੁਤ ਵੱਡਾ ਰੋਲ ਹੁੰਦਾ ਹੈ ਜੋ, ਬੱਚਿਆਂ ਨੂੰ ਸਿਖਾਂਦੇ ਨੇ।
ਹਾਂਜੀ-ਹਾਂਜੀ। ਔਹੋ ਤੇ ਗੱਲ ਹੈ ਨਾ ਹੁਣ, ਸਾਡੇ ਜਿਵੇਂ ਸਿਆਣੇ ਨੇ ਹਾਂਜੀ, ਹੁਣ ਜਿਵੇਂ ਸਾਡੇ ਸਿਆਣੇ ਨੇ ਹੁਣ ਜੇ ਉਹਨਾਂ ਨੂੰ ਪੂਰੀ ਜ਼ਿੰਦਗੀ ਨਾਲ ਨਿਕਲ ਚੁੱਕੀ ਹੁੰਦੀ ਆ। ਹੁਣ, ਜੇ ਆਪਾਂ ਕੋਈ ਕੰਮ ਕਰਨਾ ਹੋਵੇ ਤਾਂ ਉਹ ਸਾਡੇ ਨੂੰ ਬਹੁਤ ਵਧੀਆ ਤਰੀਕੇ ਨਾਲ ਦੱਸ ਸਕਦੇ ਨੇ ਉਹਨਾਂ ਨੂੰ ਤਜੁਰਬਾ ਹੁੰਦਾ। ਕਿਹੜੀ ਚੀਜ਼ ਸਾਡੇ ਲਈ ਸਹੀ ਹੈ ਤੇ ਕਿਹੜੀ ਚੀਜ਼ ਸਾਡੇ ਲਈ ਗਲਤਏ। ਉਹ ਤੁਹਾਨੂੰ ਅਵੇਅਰ ਕਰਾਂਦੇ ਨੇ, ਕਿ ਆਹ ਚੀਜ਼ ਤੁਹਾਡੇ ਲਈ ਸਹੀ ਰਹੇਗੀ।
ਹਾਂਜੀ-ਹਾਂਜੀ ਆ ਵੀ।
ਤੇ ਸਾਡਾ ਵੀ ਅੱਗੋਂ ਫਰਜ਼ ਹੈ ਕਿ ਉਹਨਾਂ ਦਾ ਸਤਿਕਾਰ ਕਰਨਾ। ਜੇ ਅਸੀਂ ਉਹਨਾਂ ਦਾ ਸਤਿਕਾਰ ਨਹੀਂ ਕਰਾਂਗੇ ਤੇ ਅਸੀਂ ਸਾਡੇ ਵੀ ਬੱਚੇ ਆ ਜੇ ਬੱਚੇ ਉਹੀ ਦੇਖਦੇ ਨੇ, ਜੋ ਮਾਪੇ ਕਰਦੇ ਨੇ। ਜੇ ਮਾਪੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨਗੇ ਉਹਨਾਂ ਦੀ ਕੇਅਰ ਕਰਨਗੇ, ਉਹਨਾਂ ਦਾ ਸਤਿਕਾਰ ਕਰਨਗੇ ਤੇ ਅੱਗੋਂ ਸਾਡੇ ਬੱਚੇ ਬੱਚੇ ਵੀ ਸਾਡਾ ਸਤਿਕਾਰ ਕਰਨਗੇ। ਨਹੀਂ ਤੇ, ਸਾਡੇ ਬੱਚੇ ਵੀ ਸਤਿਕਾਰ ਸਾਡਾ ਨਹੀਂ ਕਰਨਗੇ।
ਹਾਂਜੀ-ਹਾਂਜੀ। ਅੱਜ-ਕੱਲ ਤਾਂ ਬੱਚੇ ਜ਼ਿਆਦਾਤਰ ਫੈਮਲੀਆਂ ਚ ਕੋਈ ਬੱਚੇ, ਆਪਣੇ ਮਾਂ ਪਿਓ ਨੂੰ ਤਾਂ ਮਾਂ-ਪਿਓ ਸਮਝਦੇ ਨਹੀਂ।
ਸਮਝਦੇ ਹੀ ਨਹੀਂ, ਸਹੀ ਜਿਹੀ ਗੱਲ, ਸਹੀ ਗੱਲਏ। ਅਗਲੇ ਕਹਿੰਦੇ, ਸਾਨੂੰ ਹੀ ਪਤਾ ਸਾਰਾ ਕੁਛ।
ਹਾਂਜੀ ਅਗਰ ਬੱਚੇ ਨੇ ਜੇ ਤਾਂ ਪੜ੍ਹ ਲਈ ਮੈਂ, ਐਂ ਲੈਣਾ, ਤੈਨੂੰ ਉਹ ਚੀਜ਼ ਚਾਹੀਦੀ ਏ, ਅਗਰ ਨਾ ਦਵਾਈ ਤੋਂ ਤੁਹਾਡੇ ਨਾਲ ਲੜੇਆ।
ਓਹਨੂੰ ਏਹ ਪਤਾ ਹੀਨੀ ਮਾਂ ਪਿਓ, ਪੈਸੇ ਹੈ ਵੀ ਨਹੀਂ ਹੈ ਗੁੰਜਾਇ ਪੈਸੇ ਹੈ ਵੀ ਨਹੀਂ, ਉਹਨੂੰ ਉਹ ਚੀ-
ਪੁਚਦੇ ਹਾਂ। ਉਹਨੂੰ ਉਹ ਚੀਜ਼ਾਂ ਬਾਰੇ ਨਹੀਂ ਦੇਖੋ ਜੀ, ਸਾਡਾ ਜਿਹੜਾ ਪਹਿਲਾ ਪਿਛਲਾ ਕਲਚਰ ਸੀਗਾ - ਉਹਦੇ ਵਿੱਚ ਸਾਡੇ ਨਾਲ ਸਾਡੀ ਪੂਰੀ ਫੈਮਿਲੀ ਰਹਿੰਦੀ ਸੀ। ਉਦੋਂ ਇੰਨੀ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਬੱਚੇ ਹੁੰਦੇ ਸੀ ਸਿਆਣੇ, ਜਿਨਾਂ ਨੂੰ ਕੋਈ ਚੀਜ਼ ਸਮਝਾਓ ਤੇ ਆ ਲੱਗਦੇ ਹੀ। ਜਿਹੜੀ ਅੱਜ ਦੇ ਬੱਚੇ ਉਹ ਤਾਂ ਆਖੇ ਨਹੀਂ ਲੱਗਦੇ, ਉਹ ਤਾਂ ਗੱਲ ਹੀ ਨਹੀਂ ਮੰਨਦੇ।
ਹਾਂਜੀ, ਇਹ ਤੇ ਹੈ।
ਠੀਕਏ, ਤੇ ਹੁਣ ਜੋੇ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦਾ ਹੈ ਤੇ, ਉਹ ਨੂੰ ਬੱਚੇ ਨੂੰ ਦਾਦਾ-ਦਾਦੀ ਅਗੋ ਪਿਆਰ ਮਿਲਦਾ ਹੈ ਤੇ ਉਹ ਆਪਣੇ ਦਾ ਬੱਚੇ ਅਹ ਦਾਦੇ-ਪੋਤੇ ਨਾਲ ਬੰਦਾ ਪਾਰਕ ਲੈ ਜਾਂਦਾ। ਘੁਮਾਨ, ਫਿਰਨ ਲੈ ਜਾਂਦਾ। ਉਹ ਬੱਚਾ ਵੰਚਿਤ ਨਹੀਂ ਰਹਿੰਦਾ ਆਪਣੇ ਆਪਣੇ ਅਹ ਦਾ ਦਾਦਾ-ਦਾਦੀ ਦੇ ਪਿਆਰ ਤੋਂ ਨਾਨਾ-ਨਾਨੀ ਦੇ ਪਿਆਰ ਤੋਂ। ਚਾਚੇ ਦਾ ਪਿਆਰ ਤੇ ਮਾਮੇ ਦਾ ਪਿਆਰ ਤਾਂ ਵੰਚਿਤ ਹੀ ਨਹੀਂ ਰਹਿੰਦਾ। ਜੇ ਅਸੀਂ ਸਿੰਗਲ ਫੈਮਿਲੀ ਚ ਰਹਿੰਦਿਆਂ ਤੇ ਉਹਦੇ ਵਿੱਚ ਬੱਚੇ ਨੂੰ ਪਿਆਰ ਨਹੀਂ ਮਿਲ ਪਾਂਦਾ। ਬੱਚਾ ਹੀ ਖਿਝਿਆ-ਖਿਝਿਆ ਰਹਿੰ, ਦਾ ਚਿੜਿਆ ਰਹਿੰਦਾ ਵਾ।
ਹਾਂਜੀ, ਹਾਂਜੀ।
ਠੀਕ ਹੈ ਕਿ ਨਹੀਂ
ਹਾਂਜੀ, ਹਾਂਜੀ ਸਹੀ ਗੱਲ
ਹਾਂਜੀ।
ਇੱਕ ਮਤਲਬ ਜੇ ਆਪਣੇ ਇਤਿਹਾਸ ਦਾ ਦੱਸਣਾ ਵੀ ਜਿਵੇਂ ਆਪਣੇ ਗੁਰੂਆਂ ਦਾ ਦੱਸਣਾ ਉਹ ਵੀ ਮਾਂ ਪਿਓ ਦੇ ਹੱਥ ਹੈਗਾ।
ਉਹੀ ਤਾਂ ਗੱਲ ਹੈ ਨਾ ਜੇ ਹਾਂਜੀ, ਹਾਂਜੀ।
ਕੱਲ ਨੂੰ ਬੱਚਿਆਂ ਨੂੰ ਬਾਹਰ ਕੋਈ ਪੁੱਛ ਲੈ ਵੀ ਤੇਰਾ ਇਤਿਹਾਸ ਕੀ ਉਹ ਕਹਿਣਗੇ ਸਾਡੇ ਮਾਂ ਪਿਓ ਨੇ ਕਦੇ ਦੱਸਿਆ ਨੀ, ਏਦੇ ਚ ਮਾਂ ਪਿਓ ਦੀ ਵੀ ਇੱਜਤ ਨੀ ਹੁੰਦੀ। ਔਖਾ ਜੀਵਨ
ਬਿਲਕੁਲ ਜੀ, ਬਿਲਕੁਲ ਜੀ। ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਦੱਸਾਂਗੇ, ਅਸੀਂ ਤਾਂ ਨਹੀਂ ਦੱਸ ਸਕਦੇ ਚਲੋ ਸਾਡੇ ਦਾਦਾ ਦਾਦੀ ਆ ਸਾਡੀ ਫੈਮਿਲੀ ਆ। ਓਨਾਂ ਨੂੰ ਪੁਰਾਨਾ ਇਤਿਹਾਸ ਪਤੈ, ਓਨਾਂ ਨੂੰ ਪਰਾਨੀਆਂ ਚੀਜ਼ਾਂ ਬਾਰੇ ਪਤੈ। ਓ ਬੱਚੇ ਨੂੰ ਦੱਸਨਗੇ ਤਾਂ ਬੱਚਾ ਫੇਰ ਈ ਅੱਗੋ ਕਰੇਗਾ। ਨਾਲੇ ਅੱਜ-ਕੱਲ ਸਕੂਲਾਂ ਵਿੱਚ ਵੀ ਦਸ ਸਿਆ ਜਾਂਦੈ। ਅੱਧੀ ਨ। ਅੱਧੀ ਅਧੂਰੀ ਜਾਨਕਾਰੀ ਦਿੰਦੇ ਨੇ।
ਹਜੀ, ਹਾਂਜੀ ਆ ਵੀ।
ਸਿੱਖੇ, ਸਿੱਖੇਗਾ। ਪਰਿਵਾਰ ਤੋਂ ਸਿੱਖੇਗਾ, ਪਰਿਵਾਰ ਤੋਂ ਸਿੱਖੇਗਾ ਤੇ ਫੇਰ ਹੀ ਤ ਜਾ ਕੇ ਅੱਗੋਂ ਅ ਕਰੇਗਾ।
ਪਰ ਐ ਏੱਕ ਐ ਵੀ ਏ ਕਿ ਅੱਜ-ਕੱਲ ਦੇ ਸਕੂਲਾਂ 'ਚ ਵੀ ਇਤਿਹਾਸ ਦੇ ਮਤਲਬ ਜਿਵੇਂ ਸਿੱਖ ਇਤਿਹਾਸ ਹੈਗੈ, ਮਤਲਬ ਓ ਤੇ ਦੱਸਦੇ ਈ ਨੀ ਐ ਬੱਚਿਆਂ ਨੂੰ ਵੀ ਸਿੱ
ਕੋਈ ਵੀ ਕਲਚਰ ਬਾ ਰੇ ਨਈ ਦੱਸਦੇ ਓ ਕੋਈ ਵੀ ਜੜਾ ਪਰਾਨਾ ਕਲਚਰ ਐ ਓਨੂੰ ਹਾਈਡ ਕਰ ਦਿੰਦੇ ਨੇ। ਠੀਕ ਐ, ਏ ਤਾਂ ਅਸੀ ਪਰਿਵਾਰ ਦੇ ਵਿੱ ਚ ਰੈ ਕੇ ਹੀ ਸਿਖ ਸਕਦੇ ਆਂ। ਜੜੇ ਸਾਡੇ ਪੁਰਾਨੇ ਬਜੁਰਗ ਨੇ ਓਹੀ ਸਾਨੂੰ ਸਿਖਾ ਸਕਦੇ ਨੇ।
ਹਾਂਜੀ, ਅੱਜ-ਕੱਲ ਦੇ ਬੇਖ ਲੋ ਹਰ ਬੱਚਾ ਕਿਉਂਕਿ ਜਿਵੇਂ ਸਕੂਲ 'ਚ ਜਾ ਰਾ ਓ ਇਤਿਹਾਸ ਹੀ ਮਤਲਬ ਮੁਸਲਮਾਨੀ ਇਤਿਹਾਸ ਪੜਾ ਰੇ ਨੇ ਸਾਰਾ, ਪੁਰਾਨਾ ਇਤਿਹਾਸ। ਆਪਨਾ ਇਤਿਹਾਸ ਤੇ ਓਨਾਂ ਨੂੰ ਪਤਾ ਈ ਨੀ। ਆ ਦੱਸਦੇ ਨੇ। ਐ ਸਭ ਲੁਕਾ ਕੇ ਰੱਖਿਆ ਦੈ। ਕਿ ਅੱਗੋ ਬੱਚਿਆਂ ਨੂੰ ਪਤਾ ਈ ਨਾ ਲੱਗ ਜੇ ਸੱਚਾਈ। ਓ ਬੱਚੇ ਓ ਰਾਹ ਈ ਨਾ ਉਤਰ ਜਾਨ। ਬਈ ਸਾਡੇ ਪਿੱਛੇ ਕੀ ਹੋਇਆ ਸਾਡੇ ਲੋਕਾਂ ਨਾਲ।
ਬਿਲਕੁਲ ਜੀ, ਬਿਲਕੁਲ-ਬਿਲਕੁਲ।
ਹੂਨ ਐਕਾ ਤੁਸੀਂ ਐ ਵੇਖਿਓ ਕਿ ਹੂਨ ਫਿਲਮ ਆ ਰੀ ਏ ਓ ਫਿਲਮ ਆ ਰੀ ਏ ਦਿਲਜੀਤ ਦੀ ਤੁਸੀ ਵੇਖੀ ਹੋਨੀ ਏ ਸ਼ੈਦ।
ਕੇੜੀ?
ਐ ਹੂਨ ਬੰਨੀ ਏ ਜੋ ਉੱਨੀ ਸੌ ਪਚਾਨਵੇਂ ਦੌਰ ਦੇ ਵਿੱਚ ਦਖਾਇਆ ਹੋਇਆ ਸਿੱਖ ਇਤਿਹਾਸ ਜੋ ਚੁਰਾਸੀ ਵਿੱਚ ਹੋਇਆ ਸਿੱਖਾਂ ਨਾਲ। ਮਤਲਬ ਕਿ ਓਹ ਚੀਜ ਗੌਰਮੈਂਟ ਸਭ ਤੇ ਬੱਚਿਆਂ ਵਲੋਂ, ਏ ਜਨਰੇਸ਼ਨ ਨੂੰ ਪਤਾ ਈ ਨਾ ਕੱਲ ਨੂੰ ਬੱਚਿਆਂ ਨੂੰ ਸਭ ਚੀਜਾਂ ਲੁਕਾਈ ਜਾ ਰਈਆ ਅੱਜ-ਕੱਲ, ਏਸ ਕਰਕੇ ਮਾਂ ਪਿਓ ਦੇ ਹੱਥ ਈ ਹੈਗਾ ਆਪਨਾ ਨੋਲੇਜ ਦੇਨੀ।
ਹਾਂਜੀ-ਹਾਂਜੀ ਓ ਵੀ ਤਾਂ ਗੱਲ ਐ ਜੀ। ਦੇਖੋ ਓਹੀ ਕੈਂਦੇ ਕਿ ਏ ਜੜੇ ਸਾਡੇ ਪਰਾਨੇ ਸਿਆਨੇ ਨੇ, ਪਰਿਵਾਰ ਦੇ ਵਿੱਚ ਨੇ ਏ ਸਭ ਤੁਸੀ ਪਰਿਵਾਰ 'ਚ ਰੈ ਕੇ ਹੀ ਸਿਖ ਸਕਦੇ ਨ। ਕਿਉੰਕਿ ਸਿੰਗਲ ਫੈਮਲੀ ਦੇ ਵਿੱਚ ਰੈ ਕੇ ਸਾਨੂੰ ਕੁਛ ਵੀ ਨੀ ਮਿਲੇਗਾ। ਏਸੀ ਲਈ ਤੇ ਕਿਆ ਜਾਂਦਾ ਐ ਕਿ ਮਨੁੱਖੀ ਜੀਵਨ ਦੇ ਵਿੱਚ ਪਰਿਵਾਰ ਦਾ ਬੋਹੋ ਤ ਮਹੱਤਵ, ਡੂੰਘਾ ਅਸਰ ਪੈਂਦੈ।
ਹਾਂਜੀ-ਹਾਂਜੀ। ਸਈ ਗੱਲ ਈ।
ਹੂੰ, ਏਸ ਕਰਕੇ ਅੱਜ ਜਨਰੇਸ਼ਨ ਜਿਆਦਾ ਤੋਂ ਜਿਆਦਾ ਚਾਈਦੈ ਕਿ ਆਪਨੇ ਪਰਿਵਾਰ ਦੇ ਨਾਲ ਰੈਨ।
ਹਾਂਜੀ ਐ ਤੇ ਹੈ ਪਰ ਪਰਿਵਾਰ ਦੇ ਨਾਲ ਵੀ ਤਾ ਹਾਂਜੀ ਅੰ ਬੱਚ ਮਾਂ ਪਿਓ ਦੀ ਗੱਲ ਮੰਨਨ। ਕਦੀ ਵੀ ਕੋਈ ਬੱਚੇ ਦੀ ਮਾਂ ਪਿਓ ਓਨੂੰ ਗਲਤ ਰਾਹ ਤੇ ਦੱਸਦੇ ਨੀ ਨਾ ਗਲਤ ਸੋਚਦੇ ਆ ਆਪਨੇ ਬੱਚਿਆਂ ਬਾਰੇ।
ਹਾਂਜੀ-ਹਾਂਜੀ ਓ ਵੀ ਤਾਂ ਗੱਲ ਐ ਲੇਕਿਨ ਅੱਜ-ਕੱਲ ਕੋਈ ਸੁਨਦਾ ਈ ਨੀ। ਸਾਰਿਆਂ ਨੂੰ ਆਪਨੀ ਕੱਲੇ ਰੈਨਾ ਕਿਸ਼ੇ ਨ ਸਭ ਮਤਲਬ ਕੋਈ ਕੰਮ ਈ ਨੀ ਕਰਨਾ ਚਾਂਦਾ ਜੁਆਇੰਡ ਫੈਮਲੀ ਦੇ ਵਿੱਚ ਰੈ ਕੇ।
ਅੱਜ-ਕੱਲ੍ਹ ਬੱਚੇ ਹੱਥ ਫੋਨ ਆਗੇ ਨੇ ਬੱਚੇ ਮਾਂ-ਪਿਓ ਦੀ ਨੀ ਸੁਣਦੇ।
ਹਾ, ਆਪਣੇ ਮਾਪਿਆਂ ਦੇ ਵੀ ਨਹੀਂ ਸੁਣਦੇ ਸਹੀ ਗੱਲ ਹੈ ਤੇ ਸਹੀ ਗੱਲ ਏ।
ਨਿਤ ਭਣਦਾ ਰਹੇਗਾ, ਅਗਰ ਮਾਂ-ਪਿਓ ਨੇ ਕਿਹਾ ਤਾਂ ਨਾ। ਕੰਮ ਕਾਰਾ ਉ ਕਹੇਗਾ ਰੋਕੋ ਜੋ ਰੋਕੋ ਕੰਮ ਜਾਏਗਾ ਨੀ ਕੰਮ ਕਰਨ।
ਬਿਲਕੁਲ ਜੀ ਬਿਲਕੁਲ, ਮੈਨੂੰ ਪਰਿਵਾਰ ਦੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਹੀ ਵਧੀਆ ਲੱਗਾ। ਮੈਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ, ਤੇ ਧੰਨਵਾਦ, ਸਤਿ ਸ੍ਰੀ ਅਕਾਲ ਵੀਰ ਜੀ।
ਹਾਂਜੀ।